ਹੈਲੋ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਤੁਸੀਂ
ਸਤਿ ਸ੍ਰੀ ਅਕਾਲ ਜੀ ਵਧੀਆ ਜੀ ਵਧੀਆ ਤੁਸੀਂ ਕੀ ਕਰ ਰਹੇ ਹੋ ਜੀ
ਕੁਛ ਨਹੀਂ ਬਸ ਬੈਠੇ ਹ ਜੀ ਹੋਰ ਸੁਣਾਓ
ਹੋਰ ਘਰੇ ਸਭ ਠੀਕ ਠਾਕ ਨੇ
ਹਾਂਜੀ ਹਾਂਜੀ ਸਾਰੇ ਠੀਕ ਨੇ ਤੁਸੀਂ ਦੱਸੋ
ਹਾਂਜੀ ਜੀ ਅਸੀਂ ਵੀ ਸਭ ਵਧੀਆ ਤੇ ਇੱਕ ਗੱਲ ਪੁੱਛਣੀ ਸੀ ਤੁਹਾਡੇ ਕੋਲੋਂ
ਹਾਂਜੀ ਹਾਂਜੀ ਪੁੱਛੋ
ਤੇ ਤੁਸੀਂ ਮੇਕਅੱਪ ਵਗੈਰਾ ਕਰ ਲੈਦੇ ਹੋ ਜਿਵੇਂ ਆਪਾਂ ਪਾਰਟੀ ਵਗੈਰਾ ਚ ਜਾਂਦੇ ਹਾਂ ਹੈ ਤੇ ਮੇਕਅਪ ਵਗੈਰਾ ਬੇਸਿਕਲੀ ਜਿਵੇਂ ਘ ਸਿੱਖਿਆ ਹੋਇਆ ਹੁੰਦਾ ਬੱਚਿਆਂ ਨੇ ਕਈਆਂ ਨੇ
ਅੱਛਾ ਹਾਂਜੀ ਹਾਂਜੀ ਹੈਗੀ ਹੈ
ਦੱਸੋਗੇ ਥੋੜਾ ਜਿਹਾ ਸਾਨੂੰ ਬਿਲਕੁਲ ਵੀ ਨੌਲੇਜ ਨੀ ਹੈਗੀ ਹੈ ਜਿਵੇਂ ਅਸੀਂ ਪਾਰਟੀ ਵਗੈਰਾ ਤੇ ਜਾਂਦੇ ਹਾਂ ਤਾਂ ਸਾਨੂੰ ਇਸ ਚੀਜ਼ ਦੀ ਨੌਲੇਜ ਨਹੀਂ ਹੈ ਥੋੜੀ ਆ ਜੇ ਹਾਂਜੀ ਦੱਸਿਓ
ਹੁਣ ਜਿਵੇਂ ਅਸੀਂ ਪਾਰਟੀ ਵਗੈਰਾ ਤੇ ਜਾਂਦੇ ਹਾਂ ਹਨਾ ਉਹਦੇ ਤੇ ਆਪਾਂ ਪਾਰਟੀ ਵਗੈਰਾ ਤੇ ਆਪਾਂ ਨੋਰਮਲ ਮੇਕਅੱਪ ਬੇਸਿਕ ਮੇਕਅੱਪ ਕਰਦੇ ਹਾਂ ਜ਼ਿਆਦਾ ਹੈਵੀ ਨਹੀ ਕਰਨਾ ਆਪਾਂ ਸੋਟਨ ਜ ਆ ਮੇਕਅਪ ਕਰਨਾ ਹੈ ਕਿ ਅਗਲੇ ਨੂੰ ਵੀ ਅਗਲੇ ਬੰਦੇ ਨੂੰ ਦੇਖ ਕੇ ਵੀ ਸਹੀ ਲੱਗੇ ਕਿ ਹਾਂ ਬਈ ਇਹਨੇ ਮੇਕਅਪ ਕੀਤਾ ਨੋਰਮਲ ਮੇਕਅਪ ਕੀਤਾ ਜ਼ਿਆਦਾ ਹੈਵੀ ਨਹੀਂ ਹੋਣਾ ਚਾਹੀਦਾ ਮੇਕਅਪ ਸਾਡਾ
ਹਾਂਜੀ ਹਾਂਜੀ
ਸਾਰੀ ਕਰੀਮ ਵਗੈਰਾ ਫਾਊਂਡੇਸ਼ਨ ਆਪਾਂ ਜੋ ਵੀ ਯੂਜ ਕਰਦੇ ਹਾਂ ਉਹ ਸਾਰੀ ਜਿੱਦਾਂ ਆਪਣੇ ਫੇਸ ਦੇ ਹਿਸਾਬ ਨਾਲ ਆਪਣੇ ਕਲਰ ਦੇ ਹਿਸਾਬ ਨਾਲ ਯੂਜ ਕਰਨੀ ਹੈ
ਅੱਛਾ ਤੇ ਫਿਰ ਕੇ ਤੁਸੀਂ ਕਿਹੜੀ ਯੂਜ ਕਰਦੇ ਹੋ
ਮੈਂ ਤੇ ਬੀਬੀ ਕਰੀਮ ਯੂਜ ਕਰਦੀ ਹਾਂ। ਟੂ ਇਨ ਵਨ ਫਡੇ ਉਹਦੇ ਵਿੱਚ ਮੋਚਰਾਈਰ ਵੀ ਹੁੰਦਾ, ਫਡੇਸਨ ਵੀ ਹੁੰਦਾ ਹੈ ਸਾਰਾ। ਮਿਕਸ ਹੁੰਦਾ ਪਹਿ ਮੈਂ ਪ੍ਰਾਈਮਰ ਅਪਲਾਈ ਕਰਦੀ ਹਾਂ। ਦੈਨ ਉਹਦੇ ਤੋਂ ਬਾਅਦ ਫਿਰ ਮੈਂ ਆ ਕਰੀਮ ਜਿਹੜੀ ਹੈਗੀ ਨਾ ਮੇਰੇ ਕੋਲ ਇਹ ਮੈਂ ਅਪਲਾਈ ਕਰ ਲੈਂਦੀ ਆ।
ਜਿਹੜੀ ਬੀਬੀ ਵਾਲੀ ਦੱਸੀ ਓ ਤੁਸੀਂ
ਹਾਂਜੀ- ਹਾਂਜੀ।
ਠੀਕ ਹੈ।
ਇਹ ਟੂ ਇਨ ਵਨ ਕਰੀਮ ਹੁੰਦੀ ਹੈ। ਇਹਦੇ ਵਿੱਚ ਸਭ ਕੁਛ ਹੁੰਦਾ ਹੈ।
ਠੀਕ ਆ ਠੀਕ ਹੈ।
ਹਾਂਜੀ ਇਹ ਤੋਂ ਬਾਅਦ ਸਾਨੂੰ ਕੋਈ ਕਰੀਮ ਲਣਾਉਣ ਦੀ ਲੋੜ ਨਹੀਂ ਹੁੰਦੀ। ਮਤਲਬ ਕਿ ਆਪਾਂ ਇਹ ਤੋਂ ਬਾਅਦ ਆਪਣਾ ਮੇਕਅਪ ਡੋਨ ਕਰ ਸਕਦੇ ਹਾਂ। ਜਿੱਦਾਂ ਆਪਾਂ ਕਾਜਲ ਵਗਰਾ ਅਪਲਾਈ ਕਰਦੇ ਹਾਂ। ਲਾਈਨਰ ਅਪਲਾਈ ਕਰਦੇ ਹਾਂ। ਆਪਾਂ ਕਰ ਸਕਦੇ ਹਾਂ ਇਹ ਤੇ
ਠੀਕ ਹੈ।
ਇਹਨੂੰ ਲੋਕ ਕਰਨ ਲਈ ਕਈ ਨਾ ਇਹਨੂੰ ਬਾਕੀ ਕੀਮ ਹੁੰਦੇ ਆ ਜਿਦਾਂ ਆਪਾਂ ਬਾਕੀ ਕੀਮ ਵਗੈਰਾ ਯੂਜ ਕਰਦੇ ਹਾਂ। ਐਚ ਡੀ ਫਾਡੇਸ਼ਨ, ਐਮ ਐ ਐਮ ਦਾ ਫਾਡੇਸ਼ਨ ਜਿੱਦਾਂ ਹੁੰਦਾ ਹੈ।
ਹਾਂਜੀ- ਹਾਂਜੀ। ਬਿਲਕੁਲ।
ਆ ਉਹ ਆਪਾਂ ਯੂਜ ਕਰਦੇ ਹਾਂ। ਉਹਨੂੰ ਸਾਨੂੰ ਲੋਕ ਕਰਨਾ ਪੈਂਦਾ ਹੈ। ਕੰਪੈਕਟ ਪਾਊਡਰ ਲਾ ਕੇ ਹਨਾ। ਇਹਦੇ ਤੇ ਬੀ ਬੀ ਕਰੀਮ ਤੇ ਸਾਨੂੰ ਉਹ ਯੂਜ ਨਹੀ ਕਰਨਾ ਪੈਂਦਾ ਕੰਪੈਕਟ ਪਾਊਡਰ।
ਅੱਛਾ ਜੀ।
ਹਾਂਜੀ।
ਠੀਕ ਹੈ। ਤੇ ਫੇਰ ਉਹਦੇ ਬਾਅਦ ਤੁਸੀਂ ਆਪਣਾ ਜਿਵੇਂ ਲਿਪਸ ਵਗੈਰਾ ਹੋ ਗਈ ਹੈ ਸਭ ਕੁੱਛ ਫੇਰ
ਉਹਤ ਤੋਂ ਬਾਅਦ, ਹਾਂਜੀ- ਹਾਂਜੀ। ਤੋਂ ਬਾਅਦ ਅਸੀਂ ਲਿਪਸਟਿਕ ਵਗੈਰਾ ਅਪਲਾਈ ਕਰ ਸਕਦੇ ਆ। ਜੋ ਵੀ ਤੁਸੀਂ ਯੂਜ ਕਰਦੇ ਔ। ਕਾਜਲ, ਮਸਕਾਰਾ ਵਗੈਰਾ।
ਹਾਂਜੀ। ਫੇਰ ਜਿਵੇਂ ਕਈਆਂ ਦੇ ਡਾਰਕ ਸਰਕ ਅਕਲ ਜੇ ਹੋਏ- ਹੋਏ ਹੁੰਦੇ ਆ। ਉਹ ਕਿਵੇਂ ਫੇਰ ਆਪਾਂ ਲੁਕੋਈਏ। ਉਹਦੇ ਲਈ ਕੀ ਆ। ਉਹ ਬੀਬੀ ਵਾਲੀ ਕਰੀਮੀ ਈ ਐ।
ਨਹੀਂ, ਨਹੀਂ ਉਹ ਬੀ ਬੀ ਵਾਲੀ ਕਰੀਮ ਨੀ ਹੁੰਦੀ। ਉਹਦੇ ਵਾਸਤੇ ਕੰਸੀਲਰ ਹੁੰਦਾ। ਪਹਿਲੇ ਸਾਨੂੰ ਕੰਸੀਲਰ ਅਪਲਾਈ ਕਰਨਾ ਪੈਂਦਾ। ਆਪਣੇ ਕਲਰ ਦੇ ਹਿਸਾਬ ਦੇ ਨਾਲ ਸੀਲਰ ਦੇ ਅਲੱਗ -ਅਲੱਗ ਕਲਰ ਆਂਦੇ। ਜਿੱਦਾਂ ਓਰੇਂਜ ਹੁੰਦਾ ਹੈ, ਬਲੈਕ ਹੁੰਦਾ ਹੈ।
ਅੱਛਾ।
ਹੋਰ ਬਰਾਊਨ ਵਾਲਾ ਸ਼ੇਡ ਵੀ ਹੁੰਦਾ ਉਹ ਅਲੱਗ- ਅਲੱਗ ਸ਼ੇਡਸ ਹੁੰਦੇ ਆ। ਉਹ ਸਾਨੂੰ ਆਪਣੀ ਸਕਿੰਨ ਦੇ ਹਿਸਾਬ ਦੇ ਨਾਲ ਆਪਣੇ ਜੋ ਸਾਡਾ ਫੇਸ ਕਲਰ ਹੈ ਨਾ ਉਹਦੇ ਹਿਸਾਬ ਨਾਲ ਸਾਨੂੰ ਅਪਲਾਈ ਕਰਨਾ ਪੈਂਦਾ। ਉਹ ਅਪਲਾਈ ਕਰਕੇ ਦੈਨ ਉਹਦੇ ਉੱਤੇ ਫਿਰ ਆਪਾਂ ਫਾਉਡੇਸ਼ਨ ਲਾ ਸਕਦੇ ਹਾਂ।
ਅੱਛਾ, ਤੇ ਫੇਰ ਆਪਾਂ ਜੇ ਆਪਣੇ ਫੇਸ ਦੇ ਅਕੋਰਡਿੰਗਲੀ ਲੈਣ ਜਾਈਏ ਤਾਂ ਉਹਨੂੰ ਕੀ ਕਹਿਣਾ ਪੈਂਦਾ ਫਿਰ। ਜਿਵੇਂ ਆਪਾਂ ਜਾਈਏ ਆਪਣਾ ਫੇਸ ਦੇ ਅਕੋਰਡਿੰਗਲੀ ਵੀ ਹਾਂ ਡਾਰਕ ਸਰਕਲ ਵੀ ਹਟ ਜਾਣ ਤੇ ਕਰੀਮ ਵੀ। ਵਧੀਆ ਜੀ ਆ ਜਾ ਜਿਵੇਂ ਆਪਣਾ ਹੈ ਨੋਰਮਲ ਜੀ ਕਲਰ ਹੈਜੇ ਨਾ ਬਿਲਕੁਲ ਵਾਈਟ ਨਾ ਬਿਲਕੁਲ ਬਲੈਕਸ ਹੈ। ਵੀ ਜਿਵੇਂ ਹੁਣ ਅੱਜ ਕਲ ਟੈਨਿੰਗ ਹੋਈ ਵੀ ਹੈ ਬਹੁਤ ਜਿਆਦਾ
ਹਾਂਜੀ- ਹਾਂਜੀ।
ਤੁਸੀਂ
ਟੈਨਿੰਗ ਵਾਸਤੇ ਅਸੀਂ ਫੇਸ ਪੈਕਸ ਯੂਜ ਕਰਦੇ ਹਾਂ। ਚਾਰ ਕੋਲ ਫੇਸ ਪੈਕ ਹੋ ਗਿਆ। ਬਾਕੀ ਹੋਰ ਵੀ ਪਪਾਇਆ ਦਾ। ਹੋ ਗਿਆ। ਉਹ ਇਹਦਾ ਫੇਸ ਪੈਕ ਵਗੈਰਾ ਹੁੰਦੇ ਹੈ ਇਹ ਇਹਨਾਂ ਦਾ ਸਾਨੂੰ ਅਪਲਾਈ ਕਰਨਾ ਪੈਂਦਾ ਹੈ ਫੇਸ਼ਅਲ। ਵਗੈਰਾ ਅਸੀਂ ਮਹੀਨੇ ਵਿੱਚ ਇੱਕ ਦੋ ਵਾਰੀ ਫੇਸ਼ਅਲ ਸਾਨੂੰ ਕਰਾਉਣਾ ਚਾਹੀਦਾ ਹੈ ਤਾਂ ਕਿ ਜਿਹੜੀ ਸਾਡੀ ਸਕਿਨ ਉਂਜੀ ਸਾਰੀ ਡਸਟ ਲੇਅਰ ਹੈ ਉਹ ਸਾਰੀ ਨਿਕਲ ਜਾਏ
ਹਾਂਜੀ, ਹਾਂਜੀ ਉਹ ਤਾਂ ਹੈ ਹੀ ਹੈ ਫੇਰ ਜਿਹੜਾ ਆਪਾਂ ਫੇਸ਼ੀਅਲ ਵੀ ਹੈਗਾ ਇਹ ਕਿਹੜਾ ਯੂਜ ਕਰੇਏ ਜਿਵੇਂ ਅੱਜ ਕੱਲ੍ਹ ਡੀ ਟੈਨ ਵੀ ਚੱਲ ਰਹੇ ਨੇ ਇਹ ਵੀ ਵਧੀਆ ਨੇ।
ਹਾਂਜੀ, ਡੀ ਟੈਨ ਵੀ ਵਧੀਆ ਨੇ। ਹੋਰ ਵੀ ਕਿੰਨੇ ਚੱਲਦੇ ਉਹ ਸਾਰੇ ਵਧੀਆ ਹੁੰਦੇ। ਆਪਣੀ ਸਕੀਨ ਦੇ ਹਿਸਾਬ ਨਾਲ ਔਰ ਨਾਲੇ ਤੁਸੀਂ ਪਤਾ ਹੁਣ ਜਿੱਦਾਂ ਤੁਸੀਂ ਧੁੱਪ ਚ ਜਾਂਦੇ ਔ ਤੁਸੀਂ ਸਨਸਕ੍ਰਰੀਨ ਲਾ ਲਾ ਕੇ ਜਾਇਆ ਕਰੋ।
ਜੀ ਹਾਂਜੀ। ਉਹ ਤਾਂ ਜੀ ਅਸੀਂ ਕਰਦੇ ਹਾਂ।
ਸਨਸਕ੍ਰੀਮ ਦੇ ਨਾਲ ਵੀ ਸਾਡੀ ਥੋੜ੍ਹੀ ਫੇਸ ਸਕੀਨ ਥੋੜ੍ਹੀ ਬਚੀ ਰਹਿੰਦੀ ਹੈ ਜ਼ਿਆਦਾ ਟੈਨਿੰਗ ਨਹੀਂ ਹੁੰਦੀ।
ਹਾਂਜੀ। ਇਹ ਤਾਂ ਹੈ ਹੀ ਹੈ ਜੀ। ਬਸ ਪਹਿਲਾਂ ਤਾਂ ਕੁਛ ਯੂਜ ਨਹੀਂ ਕਰਦੇ ਸੀ ਹੁਣ ਬੱਚਿਆਂ ਨੂੰ ਛੱਡਣ ਜਾਂਦੇ ਆ। ਸਕੂਲ ਤੇ ਲੈਣ ਜਾਂਦੇ ਹਾਂ। ਹੁਣ ਘਰੇ ਬੈਠੇ ਆ। ਤਾਂ ਥੋੜਾ ਜਿਹਾ ਕਲਰ ਫੇਰ ਸਹੀ ਹੋ ਗਿਆ। ਹੁਣ ਸਕੂਲ ਜਾਣਾ ਸ਼ੁਰੂ ਕਰ ਦਾਂਗੇ ਫੇਰ ਉਹਹੀ ਟੈਨਿੰਗ ਸ਼ੁਰੂ ਹੋ ਜਾਂ ਆਪਣੇ ਫੇਸ ਤੇ ਨਾ ਸਾਰਾ ਟਈਨਿੰਗ ਸ਼ੁਰੂ ਹੋ ਜਾਏਗੀ ਹੁਣ ਫੇਰ ਹੱਥਾਂ ਪੈਰਾ ਦੇ ਤਾਂ ਹੋ ਹੀ ਰਹੀ ਹੈ।
ਹਾਂਜੀ ਤੁਸੀਂ ਸਕਿੰਨ ਕੇਅਰ ਕਰਿਆ ਕਰੋ ਰੋਜ਼ ਜਿੱਦਾਂ ਕਰ ਤੇ ਜਿੱਦਾਂ ਬੇਸਨ ਦਾ ਪੈਕ ਬਣਾ ਲਿਆ ਹਾਂ ਹੋਮਮੇਡ ਯੂਜ ਕਰ ਲਿਆ ਕਰੋ ਤੁਸੀਂ ਹੋਮਮੇਡ ਪੈਕ ਬੇਸਨ ਦੇ ਪੈਕ ਹੁੰਦੇ ਹੈ ਜ ਹੁਣ ਤੁਸੀਂ ਇੱਕ ਚਮਚ ਦੋ ਚਮਚ ਆਪਣੇ ਫੇਸ ਦੇ ਹਿਸਾਬ ਦੇ ਨਾਲ ਕਵਾਂਨਟੇਟੀ ਤੁਸੀਂ ਬੇਸਣ ਲੈ ਲਿਆ ਉਹ ਚ ਦਹੀਂ ਪਾ ਲਈ ਥੋੜੀ ਜਿਹੀ ਹਲਦੀ ਕਾਲੀ ਉਹਨੂੰ ਮਿਕਸ ਕਰਕੇ ਤੁਸੀਂ ਲਾ ਸਕਦੇ ਹੋ ਫਿਰ ਮੁਲਤਾਨੀ ਮਿੱਟੀ ਲਾ ਸਕਦੇ ਹੋ ਅਗਰ ਤੁਹਾਡੇ ਫੇ ਫੇਸ ਨੂੰ ਸੂਟ ਕਰੇ ਤੇ
ਅੱਛਾ
ਮੁਲਤਾਨੀ ਮਿੱਟੀ ਅਪਲਾਈ ਕਰ ਸਕਦੇ ਹੋ ਤੁਸੀਂ ਹੋਰ ਵੀ ਬੇਸਨ ਦੇ ਵਿੱਚ ਜਿੱਦਾਂ ਸ਼ੈਦ ਵਗੈਰਾ ਹੋ ਗਿਆ ਇਹ ਸਾਡੀ ਅਹ ਸ਼ੈਦ ਸਾਡੀ ਟੈਨਿੰਗ ਕਢਦਾ ਹੈ ਸ਼ੈਦ ਮਿਕਸ ਕਰ ਲਾ ਹਾਂ ਹਾਂ ਉਹ ਵੀ ਸਾਡੀ ਟੈਨਿੰਗ ਕਰਦਾ ਜੇ ਟਮਾਟਰ ਦੇ ਉੱਤੇ ਹਲਦੀ ਤੇ ਚੀਨੀ ਜੇ ਮਿਕਸ ਜਿੱਦਾਂ ਕਰਦੇ ਨਾ ਉਹ ਕਰਕੇ ਤੁਸੀਂ ਉਹਦੇ ਨਾਲ ਆਪਣਾ ਫੇਸ ਤੇ ਫੇਸ਼ੀਅਲ ਟਾਈਪ ਕਰ ਸਕਦੇ ਹੋ ਉਹਦੇ ਨਾਲ ਤੁਸੀਂ ਆਪਣੀ ਸਕਿੰਨ ਕੇਅਰ ਕਰ ਸਕਦੇ ਹੋ
ਅੱਛਾ ਜੀ ਇਹ ਵੀ ਚੱਲ ਠੀਕ ਹੈ ਵਧੀਆ ਤੇ ਇੱਕ ਆਲੂ ਦਾ ਵੀ ਦੱਸਿਆ ਹੋ ਜਿਵੇਂ ਕੱਚਾ ਆਲੂ ਹੁੰਦਾ ਹੈ ਉਹਦੇ ਕਿ ਓਦੇ ਕਿਵੇਂ ਯੂਜ ਕਰੀਏ ਆਪਾਂ ਕਿਵੇਂ ਕਰਨੇ ਆ ਕੱਚਾ ਜਿਵੇਂ ਆਲੂ ਹੈ ਓਦਾ ਪਾਣੀ ਜ ਵੀ ਕੱਢਣਾ ਹੁੰਦਾ ਕਈ ਵਾਰ ਕੱਚਾ ਐਵੇਂ ਫੇਸ ਤੇ ਕਰੀਦਾ ਰਗੜੀ ਦਾ ਉਹ ਕੀ ਕਰੀਏ
ਉਹ ਵੀ ਟੈਨਿੰਗ ਵਾਸਤੇ ਹੁੰਦਾ ਉਹਦੇ ਨਾਲ ਵੀ ਟੈਨਿੰਗ ਰਿਮੂਵ ਹੁੰਦੀ ਆਪਣੇ ਫੇਸ ਦੀ ਵੈਸੇ ਤਾਂ ਮੈਂ ਜ਼ਿਆਦਾ ਹਾਂ ਨਹੀਂ ਨਹੀਂ ਕੱਟ ਕੇ ਆਪਾਂ ਜਿੱਦਾਂ ਉਹਦੇ ਤੇ ਆਪਾਂ ਅਪਲਾਈ ਕਰ ਸਕਦੇ ਹਾਂ ਜਿੱਦਾਂ ਹਲਦੀ ਪਾਤੀ ਥੋੜ੍ਹੀ ਜਿਹੀ ਤੇ ਪਾਤੀ
ਅੱਛਾ
ਉਹਨੂੰ ਫੇਰ ਅਸੀਂ ਆਪਣੇ ਫੇਸ ਤੇ ਜਿੱਦਾਂ ਕੌਫੀ ਪਾਊਡਰ ਹੋ ਗਿਆ ਹੁਣ ਕਈ ਕੌਫੀ ਵੀ ਮੈਂ ਕੌਫੀ ਪਾਊਡਰ ਦਾ ਵੀ ਲਾਨਿ ਹਾਂ ਜਿੱਦਾਂ ਬੇਸਨ ਦੇ ਵਿੱਚ ਥੋੜ੍ਹੀ ਕਫੀ ਮਿਕਸ ਕਰਦੀ ਹਾਂ ਉਹ ਚ ਥੋੜ੍ਹਾ ਸ਼ਾਇਦ ਪਾਨਿ ਹਾਂ ਤੇ ਦੁੱਧ ਪਾ ਕੇ ਉਹ ਨੂੰ ਆਪਣੇ ਫੇਸ ਤੇ ਲਾ ਦਿੰਨਿ ਅ ਇਹਦੇ ਨਾਲ ਮੇਰੀ ਜਿਹੜੀ ਡੈਡ ਸਕਿੰਨ ਹੈ ਉਹ ਸਾਰੀ ਨਿਕਲ ਜਾਂਦੀ ਹੈ
ਅੱਛਾ ਜੀ ਠੀਕ ਹੈ
ਹਾਂਜੀ
ਚਲੋ ਇਹ ਵੀ ਵਧੀਆ ਕਰਕੇ ਦੇਖਾਂਗੇ ਅਸੀਂ ਵੀ ਤੇ ਤੁਹਾਨੂੰ ਫੇਸ਼ੀਅਲ ਵਗੈਰਾ ਕਰਨਾ ਆਂਦੇ
ਹਾਂਜੀ ਹਾਂਜੀ, ਮੈਂ ਹਾਲੇ ਨਾ ਮੈਂ ਜਿੱਦਾਂ ਹੁਨ ਪ੍ਰੋਫੈਸ਼ਨਲ ਵੀ ਮੈਂ ਸਿੱਖਨੇ ਓਦਾਂ ਮੈਂ ਸਿੱਖਿਆ ਹੋਇਆ ਬਟ ਹੁਨ ਮੈਂ ਪ੍ਰੋਫੈਸ਼ਨਲ ਸਿੱਖਨੇ
ਅੱਛਾ ਜੀ ਠੀਕ ਹੈ ਚਲੋ ਠੀਕ ਹੈ, ਫਿਰ ਐਵੇਂ ਏ ਨਾ ਜਿਵੇਂ ਅਸੀਂ ਅ ਨੋਰਮਲੀ ਕਰਾਨਾ ਹੋਇਆ ਤਾਂ ਆਪਾਂ ਦੇਖ ਲਈਦੇ ਕਿ ਚੱਲ ਤੁਸੀਂ ਕਰ ਦੋਗੇ ਤਾਂ ਤੁਸੀਂ ਅਸੀਂ ਸਾਡੇ ਘਰ ਆ ਜਾਗੇ ਫਿਰ ਫਿਲਹਾਲ ਆਪਾਂ ਰੂਟੀਨ ਦੇ ਵਿੱਚ ਜਾਨੇ ਹਾਂਜੀ ਏ ਗੱਲ ਹੈ, ਚਲੋ ਹੋਰ ਕੁਛ ਸਕੀਮ ਬਾਰੇ ਤੁਸੀਂ ਦੱਸੋ
ਸਕਿੰਨ ਬਾਰੇ ਕਈਆਂ ਦੀ ਜਿਦਾਂ ਸਕਿਨ, ਹਾਂਜੀ ਹਾਂਜੀ ਨੇਲ ਆਰਟ ਵਗੈਰਾ ਵੀ ਮੈਂ ਜਿਦਾਂ ਕਰ ਲੈਨ ਹਾਂਜੀ ਹਾਂਜੀ ਕਰ ਲੈਂਨੀ ਆ, ਜੀ ਮੈਂ
ਅੱਛਾ ਜੀ ਚਲੋ ਠੀਕ ਹੈ, ਫਿਰ ਨੇਲ ਆਰਟ ਚ ਤੁਸੀਂ ਕੀ ਪ੍ਰਾਈਜ਼ ਰੱਖਿਆ ਹੋ ਜਿਵੇ ਹੁਨ ਇੱਕ ਪਰਮਾਨੈਂਟ ਹੁੰਦੇ ਆ ਤੇ ਇੱਕ ਨੋਰਮਲ ਹੁੰਦੇ ਏ
ਪਰਮਾਨੈਂਟ ਦੇ ਤੇ ਪ੍ਰਾਈਜ਼ ਜਿਆਦਾ ਹੁੰਦੇ, ਉਹ ਨੋਰਮਲ ਦੇ ਬੇਸ ਤੇ ਨੀ ਹੁੰਦੇ, ਪਰਮਾਨੈਂਟ ਦੇ ਪ੍ਰਾਈਜ ਜਿਆਦਾ ਹੁੰਦੇ ਐ ਤੇ ਜੇਹੜਾ ਨੋਰਮਲ ਹੈ ਉਹ ਚਾਰ ਚਾਰ ਪੰਜ ਸੌ ਤੱਕ ਦਾ ਹੁੰਦਾ ਏ
ਅੱਛ, ਇੱਕ ਹੱਥ ਤੇ ਦੋਨੋ ਹੱਥਾਂ ਚ
ਉਹੀ ਅਗਰ ਤੁਸੀਂ ਦੋਨੋ ਹੱਥ ਕਰਾਨੇ ਆ ਨੋਰਮਲ ਤੇ ਉਹਦਾ ਕਈ ਵਾਰੀ ਹਜ਼ਾਰ ਵੀ ਲੈ ਲੈਂਨੇ ਆ ਆਪਾਂ, ਆਰਟ ਦੇ ਹਿਸਾਬ ਨਾਲ, ਕਈ ਵਾਰੀ ਅਸੀਂ ਅੱਠ ਸੌ ਵੀ ਲੈ ਲੈਂਨੇ ਆ
ਅੱਛਾ ਜੀ ਠੀਕ ਹੈ ਕਿਉਂਕਿ ਅਸੀਂ ਹਨ ਨਾ ਸਾਡੀ ਫੈਮਿਲੀ ਥੋੜਾ ਜਿ ਫੰਕਸ਼ਨ ਆਉਣ ਵਾਲਾ ਏ ਫਿਰ ਅਸੀਂ ਸੋਚ ਰਹੇ ਸੀ ਵੀ ਚੱਲ ਅੱਜ ਕੱਲ੍ਹ ਬੜੀ ਟਰੈਂਡਿੰਗ ਚ ਚੱਲ ਰਹੇ ਨੇ, ਨੇਲ ਆਰਟ ਵੀ ਆਪਾਂ ਵੀ ਕਰਾ ਕੇ ਵੇਖ ਲੀਏ, ਹਜੇ ਸਾਨੂੰ ਇੱਕ ਵਾਰ ਵੀ ਕਿਰਾਆ ਕੋਈ ਨੀ ਹੈਗਾ
ਅੱਛਾ ਨਹੀਂ ਕਰਾ ਕੇ ਦੇਖੋ ਬਹੁਤ ਵਧੀਆ ਚੀਜ਼ ਹੁੰਦੀ ਹੈ ਇਹਦੇ ਨਾਲ ਅਸੀਂ ਅਪਣੀ ਸ਼ੌਂਕ ਵਗੈਰਾ ਪੂਰੇ ਕਰ ਸਕਦੇ ਹਾਂ ਜੀ, ਤੁਸੀਂ ਕਰਾਓ ਤੁਸੀਂ ਕਿਉਂ ਨਹੀਂ ਕਰਾਂਦੇ
ਹਾਂਜੀ ਹਾਂਜੀ, ਹੁਣ ਅਸੀਂ ਸੋਚਿਆ ਜੀ ਅਪਨੇ ਬਾਰੇ ਹੁਣ ਤਾਂ ਹਜੇ ਤੱਕ ਬੱਚਿਆਂ ਦੇ ਬਾਰੇ ਈ ਸੋਚ ਰਹੇ ਸੀ ਹੁਨ ਹੁਨ ਆਪਾਂ ਅਪਨੇ ਬਾਰੇ ਸੋਚਨਾ ਸ਼ੁਰੂ ਕੀਤਾ ਈ ਐ, ਥੋੜਾ ਜਾ ਹੁਨ ਫੈਮਲੀ ਫੰਕਸ਼ਨ ਆਪਾਂ ਪੂਰੀ ਰੀਜ ਖਤਮ ਕਰ ਤਾਂ ਹੀ ਪੁੱਛਿਆ ਸੀ ਵੀ ਨੇਲ ਆਰਟ ਦਾ ਕਦੀ ਕਰਾਇਆ ਨੀ ਫੇਰ‌ ਏਨੇ ਕੰਮ ਕੁੰਭ ਕਰਨ ਚ ਸੌਖਾ ਰਹਿੰਦੇ, ਜਿਵੇਂ ਆਪਾਂ ਕਰ ਲਈਏ ਲਗਾਨੇ ਆ ਤਾਂ ਘਰ ਦਾ ਕੰਮ ਵਗੈਰਾ ਹੋ ਜਾਂਦੇ, ਕੋਈ ਦਿੱਕਤ ਤਾਂ ਨਹੀਂ ਰਹਿੰ
ਨਾ ਨਾ ਕੋਈ ਦਿੱਕਤ ਨ ਦਿੰਦੇ ਹੋ ਜਾਂਦੇ ਘਰ ਦਾ ਕੰਮ
ਅੱਛਾ, ਠੀਕ ਹੈ, ਬਸ ਆ ਈ ਪੁੱਛਣਾ ਸੀ ਏ ਵੀ ਚਲ ਫੇਸ ਦਾ ਵੀ ਪੁੱਛ ਲੀਏ, ਨੇਲ ਆਰਟ ਦਾ ਵੀ ਅ ਅਪਨਾ ਫੰਕਸ਼ਨ ਆ ਰਿਏ ਫੰਕਸ਼ਨ ਦੇ ਹਿਸਾਬ ਨਾਲ ਫੇਰ ਉਵੇਂ ਈ ਸਭ ਕੁਛ ਕਰਾਵਾਂਗੇ ਨਾ ਥੋੜਾ ਅੰਦਾਜ਼ਾ ਹੋ ਜਾ ਜਿੰਦਾ ਬੰਦੇ ਨੂੰ
ਹਾਂਜੀ ਹਾਂਜੀ, ਇਹ ਤੇ ਹੈ ਹੋਰ ਅ ਮਹਿੰਦੀ ਵੀ ਲਾ ਲੈਂਨੇ ਆ
ਅੱਛਾ
ਹਾਂਜੀ, ਮੇਹਿੰਦੀ ਦਾ ਤੇ ਮੈ ਇੱਕ ਇੱਕ ਹੱਤ ਦਾ ਪੰਜ ਸੌ ਰੁਪਏ ਰੱਖਿਆ ਏ
ਅੱਛਾ, ਕਿੰਨਾ ਕਿੰਨਾ ਹੱਥ ਲਾਂਨੇ ੳ, ਵੀ ਕੋਨੀਆਂ ਤੱਕ ਆ ਖਾਲੀ ਹੈ ਅਪਨਾ ਹੱਥ
ਨਹੀਂ ਨਹੀਂ ਕੋਨਿਆਂ ਤੱਕ ਦਾ ਪੰਜ ਸੌ ਹੈ, ਜਿਹੜਾ ਹੱਥ ਹੱਥ ਤੱਕ ਤੱਕਦਾ ਹੈਗਾ ਉਹਦਾ ਦੋ ਸੌ
ਚਲੋ ਠੀਕ, ਹਾਂਜੀ ਹਾਂਜੀ ਜੀ ਠੀਕ ਹੈ ਚਲੋ ਮੈਂ ਨਾ ਉਹਨੇ ਥੋੜੀ ਦੇਰ ਚ ਗੱਲ ਕਰਦੀ ਈ ਆਂ
ਹਾਂਜੀ ਠੀਕ ਹੈ ਜੀ, ਕੋਈ ਨੀ ਜੀ, ਓਕੇ, ਸ ਸ੍ਰੀ ਕਾਲ ਜੀ